ਸ਼ਸਰੀਕਾਲ ਜੀ
ਹਾਂਜੀ, ਸਸਰੀਕਾਲ ਹੋਰ ਕੀ ਹਾਲ-ਚਾਲ ਏ
ਹਾਂਜੀ ਵਦੀਆ ਤੁਸੀਂ ਸੁਨਾਓ ਕੀ ਹਾਲ-ਚਾਲ ਤੁਹਾਡੇ
ਜੀ ਹਾਂਜੀ, ਹਾਂਜੀ ਬਹੁਤ ਵਦੀਆ ਹੋਰ ਕੀ ਕਰ ਰਹੇ ਸੀਗੇ
ਬਸ ਹੁਨੇ ਈ ਵੇਹਲੇ ਹੋ ਕੇ ਬੈਠੇ ਆ
ਅੱਛਾ-ਅੱਛਾ ਹਾਂਜੀ- ਹਾਂਜੀ ਹਾਂਜੀ ਬੱਚੇ ਵਦੀਆ ਹੋਰ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ
ਹਾਂਜੀ, ਹਾਂਜੀ ਸਾਰੇ ਵਦੀਆ ਬਸ ਹੁਨ ਸਾਰੇ ਆਪੋ ਆਪਨੇ ਘਰਾਂ ਵਿੱਚ ਬਿਜ਼ੀ ਹੋ ਗਏ ਨੇ ਬੱਚਿਆਂ ਸਕੂਲ ਖੁੱਲ ਗਏ ਨੇ, ਬਸ ਸਾਰਾ ਦਿਨ ਇੰਝ ਹੀ ਲੰਘ ਜਾਂਦਾ ਐ
ਬਸ ਇਸੇ ਲਈ ਮੈਂ ਤੁਹਾਨੂੰ ਕੋਲ ਕੀਤੀ ਸੀ ਕਿ ਨਿਊ ਸੈਸ਼ਨ ਸਟਾਰਟ ਹੋ ਗਿਆ ਬੱਚਿਆਂ ਦਾ ਤਾਂ ਮੈਂ ਤੁਹਾਨੂੰ ਪੁੱਛਨਾ ਸੀ ਕੋਈ ਮੈਨੂੰ ਟਿਊਸ਼ਨ ਦੱਸੋ ਬੱਚਿਆਂ ਲਈ
ਅੱਛਾ ਅੱਛਾ
ਹਾਂਜੀ, ਕਿਉਂਕਿ ਦੇਖੋਂ ਬ ਪਹਲੈ ਬੈ ਕੇ ਨਾ ਬਚ ਬੱਚਿਆਂ ਨੂੰ ਮੈਂ ਵੈਸੇ ਤਾਂ ਖੁਦ ਪੜ੍ਹਾ ਲੈਂਦੀ ਹੁੰਦੀ ਸੀ ਪਰ ਹੁਨ ਐ ਕਿ ਵੱਡੀ ਕਲਾਸਾਂ ਵਿੱਚ ਆ ਗਏ ਨੇ ਬੱਚੇ ਫੇਰ ਅੱਗੋਂ ਦੀ ਬੋਰਡ ਐਗਜ਼ਾਮ ਆ ਜਾਨੇ ਨੇ ਤੇ ਨਾਂ ਬਚ ਬੱਚਿਆਂ ਨੂੰ, ਫਿਰ ਮੈਨੂੰ ਮੈਥ ਔਰ ਸਾਇੰਸ ਥੋੜੀ ਦਿੱਕਤ ਹੋ ਰਹੀ ਏ ਤੇ ਤੁਸੀਂ ਮੈਨੂੰ ਕੋਈ ਐਸੀ ਟਿਊਸ਼ਨ ਦੱਸੋ
ਹਾਂਜੀ ਹਾਂਜੀ, ਹੈਗੇ ਨੇ ਮੇਰੇ ਬ ਅ ਮਤਲਬ ਸਾਡੇ ਇੱਥੇ ਨਾ ਹੈਗੇ ਨੇ ਵੱਡੇ ਬੱਚੇ ਉਹ ਜਾਂਦੇ ਨੇ ਤੇ ਹਾਂਜੀ ਕਿਉਂ ਕਿ ਨਾ ਮੈਂ ਸੁਨਿਆ ਸੀ ਲਾਸਟ ਟਾਈਮ ਉਹ ਕਹਿ ਰਹੇ ਸੀਗੇ ਕਿ ਸਾਡਾ ਰਿਜ਼ਲਟ ਬਹੁਤ ਅੱਛਾ ਆਇਆ ਕਿਉਂਕਿ ਅਸੀਂ ਨਾ ਨੀ ਟਿਊਸ਼ਨ ਚੇਂਜ ਕੀਤੀ ਏ ਤੇ ਮੈਂ ਨੀ ਧਿਆਨ ਦਿੱਤਾ ਕਿਓਕੀ ਫਿਰ ਇੰਨੀ ਛੋਟੀ ਕਲਾਸ ਨੂੰ ਤੇ ਮੇਰੇ ਸਾਮਣੇ। ਟੂਸ਼ਣ ਦੀ ਲੋੜ ਨੀ ਪੈਂਦੀ ਹੈਨਾ
ਤੇ ਉਹ ਤੇ ਆਪ ਹੀ ਪੜ੍ਹਾ ਲਈ ਹੁੰਦਾ ਹੈ ਪਰ ਹਾਂਜੀ ਮੈਂ ਨਾ ਉਹੀ ਕਹੰਦੇ ਬਹੁਤ ਅੱਛਾ ਰਿਜ਼ਲਟ ਏ ਮਤਲਬ ਉਹ ਟਓ ਟੀਚਰ ਜੋ ਹੈਗੀ ਏ ਕਾਫੀ ਅੱਛਾ ਮਤਲੱਬ ਸਟੱਡੀ ਕਰਾ ਰਈ ਏ ਜਿਤਨੀ ਵਾਰ ਤੁਸੀਂ ਕਯੂਸ਼ਣ ਕਰੋ ਉਹਦੇ ਆਂਸਰ ਦੇੰਦੀ ਏ ਹੁਨ ਤਾਂ ਕਈ ਵਾਰ ਕੀ ਹੁੰਦਾ ਹੈ ਸਿਰਫ ਟਿਊਸ਼ਨ ਨਾ ਇੱਕ ਨਾਮ ਦਾ ਹੋ ਗਿਆ ਹੈਨਾ ਬਸ ਭੀੜ ਕਠ
ਸਹੀ ਗੱਲ ਐ ਬਿਲਕੁਲ-ਬਿਲਕੁਲ
ਉਹਹੀ ਨਾ ਓਨਾਂ ਨੂੰ ਸਿਰਫ ਉਹਦੇ ਨਾਲ ਕਮਾਈ ਨਾਲ ਮਤਲੱਬ ਏ ਫਿਰ ਆਪਾਂ ਕੀ ਸਮਝੀ ਨੀ ਆੰਦੀ ਸਕੂਲ ਵੀ ਭੇਜੋ ਟਿਊਸ਼ਨ ਵੀ ਭੇਜੋ ਫੇਰ ਉਹੀ ਹਾਲ ਏ
ਮੈਨੂੰ ਤਾਂ ਇਸ ਤਰ੍ਹਾਂ ਦੀ ਟਿਊਸ਼ਨ ਚਾਹੀਦੀ ਏ ਨਾ ਕਿ ਜਿਸ ਤਰ੍ਹਾਂ ਬਹੁਤ ਜ਼ਿਆਦਾ ਬੱਚੇ ਨਾ ਹੋਨ
ਹਾਂਜੀ ਹਾਂਜੀ। ਦੇਖੋ ਬੱਚੇ ਤੇ ਹੈਗੇ ਨੇ, ਦੇਖੋ ਅਗਰ ਅੱਛੀ ਕੋਈ ਟਿਊਸ਼ਨ ਹੋਏਗੀ ਨਾ ਤੇ ਉੱਥੇ ਬੱਚੇ ਤੇ ਬਹੁਤ ਹੋਨਗੇ ਪਰ ਇਹ ਹੈਗਾ ਵੇ ਕਿ ਉਹ ਜਿੱਦਾਂ ਆ ਹੁੰਦਾ ਨਾ ਇਕ ਟਾਈਮਿੰਗ ਜਿਵੇਂ ਕੁਛ ਕਲਾਸ‌
ਅੱਛਾ, ਮਤਲਬ ਅਲੱਗ-ਅਲੱਗ ਬੈਚ ਲਗਾਏ ਡੇ ਹੁੰਦੇ ਓਨਾਂ ਨੇ।
ਜੀ ਹਾਂਜੀ, ਬਿਲਕੁਲ ਹਾਂਜੀ।
ਕਲਾਸ ਵਾਈਜ਼ ਬੈਚ ਅਲੱਗ-ਅਲੱਗ ਬਨਾਏ ਦੇ ਹੋਨੇ ਨੇ।
ਹਾਂਜੀ ਫਿਰ ਦੇਖੋ ਕਿ ਹੁੰਦਾ ਓਨਾਂ ਨੇ ਬੈਚ ਤੇ ਬਨਾਈ ਦੀਏ ਜਿੱਦਾਂ ਛੋਟੀ ਕਲਾਸ ਫਿਰ ਮਿਡਲ ਕਲਾਸ ਜੋ ਰੈਂਦੀ ਮਤਲਬ ਓਨਾਂ ਨੇ ਅਪਨੇ ਹਿਸਾਬ ਨਾਲ ਡੀਵਾਈਡ ਕੀਤਾ ਹੋਏਆ। ਲੇਕਿਨ ਕਈ ਵਾਰ ਕੀ ਹੁ ਦਾ ਐ ਕਿ ਜਿਦਾਂ ਕਿ ਬੱਚੇਆਂ ਦਾ ਟਾਈਮ ਸਕੂਲ ਦਾ ਅਲੱਗ-ਅਲੱਗ ਹੁੰਦਾ ਐ ਹਨਾ। ਹੁਨ ਤੁਆਡੇ ਏਥੇ ਕੀ ਐ ਟਾਈਮ ਬੱਚੇਆਂ ਦਾ, ਮੋਰਨਿੰਗ ਦਾ ਐ ਕੀ
ਮੋਰਨਿੰਗ ਦਾ ਐ, ਮੋਰਨਿੰਗ ਦਾ ਐ, ਨਈ-ਨਈ ਮੋਰਨਿੰਗ ਦਾ ਈ ਐ। ਬਈ ਦ ਦੋ ਢਾਈ ਵੱਜ ਜਾਂਦੇ ਨੇ ਆਂਦੇ ਹੋਏ। ਪਰ ਉਸ ਤੋਂ ਬਾਦ ਵੀ ਦੇਖੋ ਬੱਚੇਆਂ ਨੂੰ ਥੋੜ੍ਹਾ ਟਾਈਮ ਚਾਈਦਾ ਆਨਗੇ ਖਾਨਾ ਵਗੈਰਾ ਖਾਨਗੇ ਹਨਾ।
ਹਾਂ
ਥੋੜਾ ਰੈਸਟ ਵੀ ਬੋਹਤ ਜਰੂਰੀ ਐ ਬੱਚਿਆਂ ਨੂੰ।
ਹਾਂਜੀ ਓ ਤੇ ਹੈ ਬਿਲਕੁੱਲ।
ਨਾ ਅੱਜ-ਕੱਲ ਗਰਮੀ ਵੀ ਬੋਹਤ ਐ ਹੁਨ ਹਰ ਇੱਕ ਹਿਸਾਬ ਨਾਲ ਦੇਖ ਦੇਖੇਆ ਜਾਏ ਤੇ ਫੇਰ ਪੜ੍ਹਾਈ ਵੀ ਬੋਹਤ ਜ਼ਰੂਰੀ ਐ ਸੇਹਤ ਤ ਵੀ ਬੋਹਤ ਜ਼ਰੂਰੀ ਐ।
ਓ ਤੇ ਹੈ ਨਾਲੇ ਕਿ ਬ੍ਰੇਕ ਵੀ ਚ ਚਾਈਦਾ ਐ ਨਾ ਬੱਚੇਆਂ ਨੂੰ ਪੈਲੇ ਸਵੇਰ ਤੋਂ ਲੈ ਕੇ ਏਨਾਂ ਟਾਈਮ ਬੱਚੇ ਸਕੂਲ ਵਿੱਚ ਨਿਕਾਲ ਕੇ ਆਨਗੇ ਹਨਾ। ਫੇਰ ਆਂਦੇ ਏਨਾਂ ਦੇ ਮਾਂਇਡ 'ਚ ਏ ਲੋਡ ਏ ਕਿ ਯਾਰ ਹੁਨ ਟਿਊਸ਼ਨ ਜਾ ਕੇ ਫੇਰ ਦੁਬਾਰਾ ਸਟੱਡੀ ਕਰਨੀ।
ਕਈ ਵਾਰ ਤੇ, ਬਿਲਕੁਲ ਕਈ ਵਾਰ ਤੇ ਬੱਚੇਆਂ ਨੂੰ ਤਾਂ ਮਨ ਵੀ ਨੀ ਕਰਦਾ। ਕਿ ਮੰਮਾ ਅੱਜ ਨੀਂ ਜਾਨਾ ਅਸੀਂ ਜਿਸ ਤਰਾਂ ਬੱਚੇ ਕਰਦੇ ਥੱਕ ਜਾਂਦੇ ਨੇ।
ਹਾਂਜੀ, ਫਿਰ ਕੀ ਆਪਾਂ ਵੀ ਢਿੱਲੇ ਪੈ ਜਾਂਨੇ ਆਂ ਕਿ ਯਾਰ ਚਲੋ ਕੋਈ ਗੱਲ ਨੀ ਹਨਾ ਅੱਜ ਚਲੋ ਕੋਈ ਗੱਲ ਨੀ ਅੱਜ ਰੈਨ ਦੇ ਫੇਰ ਕਿਨੂੰ ਨੁਕਸਾਨ ਆਪਾਂ ਖੁਦ ਈ ਕਰ ਦੇਂਦੇ ਆਂ ਬੱਚੇਆਂ ਦਾ।
ਓਹੀ ਨਾ ਪੜ੍ਹਾਈ ਵੀ ਦੇਖੋ ਬੋਹਤ ਜ਼ਰੂਰੀ ਐ।
ਬਿਲਕੁਲ ਓ ਤੇ ਸਭ ਤੋਂ ਪੈਲੇ ਹੁਨ ਦੇ ਟਾਈਮ ਤੇ ਤੇ ਓਹੀ ਫਸਟ ਨੀਡ ਹੋ ਗਈ ਹਨਾ ਜਿੱਦਾਂ ਅਸੀਂ ਤੇ ਅਪਨੇ ਟਾਈਮ ਕਰ ਲੈਂਦੇ ਹੁੰਦੇ ਸੀ ਚੱਲਦਾ ਸੀ ਹਨਾ ਪਰ ਹੁਨ
ਅੱਜ ਕੱਲ ਪਤਾ ਕੀ ਬੋਹਤ ਬਿਲਕੁਲ ਕੰਪੀਟੀਸ਼ਨ ਬੋਹਤ ਐ। ਅੱਜ ਤੇ ਇੱਕ-ਦੋ ਪਰਸੈਂਟ ਵੀ ਘੱਟ ਵੱਧ ਹੋ ਜਾਨ ਤੇ ਬੱਚੇ ਇੰਨਾ ਸਟਰ੍ਰੈਸ ਲੈ ਲੈਂਦੇ ਨੇ।
ਬਿਲਕੁਲ ਸਈ ਗੱਲ ਐ। ਨਾਲੇ ਸਟੱਡੀ ਵੀ ਬੋਤ ਹਾਂਜੀ ਨਾਲੇ ਪੈਲੇ ਨਾਲੋਂ ਬੋਤ ਜਾਦਾ ਡਿਫੀਕਲਟ ਵੀ ਹੋ ਚੁੱਕੀ ਏ ਹਨਾ। ਜਿੱਦਾਂ ਅਸੀਂ ਪੜ੍ਹਦੇ ਹੁੰਦੇ ਸੀ। ਸਾਨੂੰ ਲੱਗਦਾ ਐ ਕਿ ਏ ਤੇ ਅਸੀਂ ਨੇ ਬੜੀ ਲੇਟ ਪੜ੍ਹਿਆ ਸੀ ਏ ਹੁਣੇ ਨਾਲ ਹੀ ਦੇ
ਬੱਚੇਆਂ ਨੂੰ ਦੇ ਤਾ ਐ ਬਿਲਕੁਲ
ਹੂੰ ਹਾਂਜੀ। ਫਿਰ ਬੱਚੇਆਂ ਤੇ ਵੀ ਲੋੜ ਹੁੰਦਾ ਐ।
ਓਹੀ ਮੈਂ ਕੈ ਰੀ ਸੀ ਕਿ ਚਲੋ ਕੋਈ ਅੱਛੀ ਜੀ ਟਿਊਸ਼ਨ ਮਿਲ ਜੇ ਨੇੜੇ ਮਿਲ ਜੇ ਜੇ ਨਾਲੇ ਜਾਦਾ ਬੱਚੇਆਂ ਦਾ ਨਾ
ਦੇਖੋ ਗੱਲ ਕੀ ਐ ਟਿਊਸ਼ਨ ਤੇ ਓ ਬੋਹਤ ਅੱਛੀ ਏ ਪਰ ਨਾ ਦੇਖੋ ਅਪਨੇ ਇਸ ਸਾਬ ਨਾਲ ਤੁਸੀਂ ਫਿਰ ਓਨਾਂ ਦੇ ਨਾਲ ਗੱਲ ਕਰ ਲੋ, ਜਿਵੇਂ ਕੋਂਟੈਕਟ ਨੰਬਰ ਅਹ ਮੈਂ ਲੈ ਲਵਾਂਗੀ। ਓਦੇ ਕੋਲੋਂ ਜਿਦਾਂ ਤੁਆਨੁ ਸਈ ਲੱਗੇ ਓਦੇ ਨਾਲ ਕਰ ਲੈਨਾ ਕੰਸਲਟ ਕਿਉਂਕਿ ਇੱਥੇ ਨਾ ਜ਼ਿਆਦਾਤਰ ਜੋ ਸਕੂਲ ਹੈਗੇ ਨਾ ਵੱਡੀਆਂ ਕਲਾਸਾਂ ਦੇ, ਉਹ ਦੁਪਹਿਰ ਦੇ ਟਾਈਮ ਦੇ ਨੇ।
ਤੇ ਫਿਰ ਕਈ ਵਾਰ ਹਾਂਜੀ ਕੋਈ ਉਹ ਮੋਰਨਿੰਗ ਦੇ ਟਾਈਮ ਬੱਚੇ ਜਾਂਦੇ ਨੇ ਤੇ ਕੋਈ - ਕੋਈ ਸ਼ਾਮੀ ਵੀ ਚਲੇ ਜਾਂਦੇ ਨੇ। ਹੁਣ ਤੁਹਾਨੂੰ ਜਿਵੇਂ ਸੁਟੇਬਲ ਹੋਏਗਾ, ਪਰ ਮੇਰੇ ਹਿਸਾਬ ਨਾਲ ਤੁਸੀਂ ਫਿਰ ਸ਼ਾਮੀ ਭੇਜੋਗੇ ਨਾ ਬੱਚਿਆਂ ਨੂੰ। ਥੋੜਾ ਸਾ ਬੱਚੇ ਰੈਸਟ ਕਰ ਲੈਣ।
ਉਹੀ ਨਾ ਮਤਲਬ ਹੈ ਕਿ ਬੱਚੇ ਲੋ ਦੋ ਢਾਈ ਵਜੇ ਤੱਕ ਘਰ ਆ ਰਹੇ ਨੇ ਖਾਣਾ ਵਗੈਰਾ ਖਾਣਗੇ, ਅੱਧਾ ਕੁ ਘੰਟਾ ਤੇ ਦੇਖੋ ਬੱਚਿਆਂ ਨੂੰ ਆਰਾਮ ਚਾਹੀਦਾ ਹੈ।
ਹਾਂ ਉਹਨਾਂ ਨੂੰ ਲੱਗਦਾ ਯਾਰ ਆਉਂਦੇ ਆ ਅਸੀਂ ਥੋੜ੍ਹਾ ਸਾ ਆਰਾਮ ਨਾਲ ਬੈਠ ਖੇਡੀਏ, ਟੀ ਵੀ ਦੇਖੀਏ, ਥੋੜੀ ਦੇਰ ਫੋਨ ਚਲਾ ਲਈਏ, ਜਾਂ ਫਿਰ ਗੇਮ- ਗੂਮ ਹਨਾ।
ਪਤਾ ਕਿ ਬੱਚੇ ਆਂ ਦਾ ਉਹ ਹੁੰਦਾ ਹੈ ਨਾ ਕਿਉਂਕਿ ਜਿਸ ਤਰ੍ਹਾਂ ਹੁਣ ਧੁੱਪ ਵੀ ਬਹੁਤ ਹੈ। ਵੈਸੇ ਉਹ ਥੱਕੇ ਦੇ ਆਉਂਦੇ ਨੇ।
ਬਿਲਕੁਲ -ਬਿਲਕੁਲ!
ਤੇ ਇਸ ਲਈ ਥੋੜਾ ਜਿਨਾ ਆਰਾਮ ਹੋਏ, ਫੇਰ ਵੀ ਚਲੋ ਢਾਈ ਵਜੇ ਵੀ ਆ ਰਹੇ ਨੇ ਤੇ ਆਪਣਾ ਚਾਰ ਵਜੇ ਤੱਕ ਦੀ ਵੀ ਹੋਏ ਤਾਂ ਵੀ ਚੱਲ ਜਾਏਗਾ।
ਹਾਂਜੀ, ਉਹ ਤੇ ਸਹੀਏ। ਉਹ ਤੇ ਫੇਰ ਦੇਖੋ ਉਹਨਾਂ ਨੂੰ ਵੀ ਲੋੜ ਹਨਾ, ਸਾਨੂੰ -ਸਾਨੂੰ ਵੀ ਲੋੜ ਹੈਗੀ।
ਮੇਰਾ ਇਹ ਮਤਲਬ ਹੈ ਕਿ ਜ਼ਿਆਦਾ ਅਗਰ ਦੂਰ ਵੀ ਨਾ ਹੋਏ, ਦੂਰ ਹੋਏਗੀ ਤੇ ਆਉਣ ਜਾਣ ਦਾ ਬਹੁਤ ਟਾਈਮ ਵੇਸਟ ਹੁੰਦਾ ਹੈ।
ਹਾਂਜੀ ਦੇਖੋ ਤੁਹਾਡੇ ਤੋਂ ਤਾਂ ਥੋੜਾ ਤੇ ਦੂਰ ਪਏਗਾ, ਜੇਕਰ ਤੁਹਾਡੇ ਆਸੇ ਪਾਸੇ ਜਿਆਦਾ ਬੱਚ ਬੱਚੇ ਨੇ ਤੇ ਤੁਸੀਂ ਜਿੱਦਾ ਆਟੋ ਵੀ ਲਗਵਾ ਸਕਦੇ ਹੋ, ਆਉਣ ਜਾਣ ਲਈ। ਜੇ ਫਿਰ ਕੀ ਹੈ ਕਿ ਦੇਖੋ ਮੌਸਮ ਵੀ ਅਚਾਨਕ ਬਦਲ ਜਾਂਦਾ ਹਨਾ, ਪਤਾ ਈ ਨਹੀ ਲੱਗਦਾ ਮੀਂਹ ਵੀ ਪੈ ਜਾਂਦਾ ਹੈ, ਤੇ ਫੇਰ ਕਈ ਵਾਰ ਸਾਨੂੰ ਟੂ ਵੀਲਰ ਤੇ ਛੱਡਣਾ ਬੜਾ ਔਖਾ ਲੱਗਦੈ। ਹਨਾ ਫਿਰ ਬੇ ਮ ਮਤਲਬ ਦੀਆਂ ਛੁੱਟੀਆਂ ਹੋਣ, ਕੀ ਮਤਲਬ ਹੁਣ ਧੁੱਪ ਹੈ ਤੇ ਫਿਰ ਆਟੋ ਦੇ ਲਈ ਵੀ ਸਹੀ ਐ। ਤੇ ਨਾਲੇ ਤੁਸੀਂ ਉਹ ਵੀ ਦੇਖ ਸਕਦੇ ਓ ਨਾ ਜੇਕਰ ਜ਼ਿਆਦਾ ਦੂਰ ਪਏ ਹੋਮ ਟਿਊਟਰ ਜਿੱਦਾਂ ਘਰ ਆ
ਹੋਮ ਟਿਊਟਰ ਹਾਂਜੀ ਉਹ ਵੀ ਹੈ, ਪਰ ਮੈਨੂੰ ਇਹ ਸੀਗਾ ਕਿ ਚਲੋ ਕਿਉਂ ਤੁਹਾਡੇ ਤੁਹਾਨੂੰ ਪਤਾ ਹੈ ਤੁਹਾਡੇ ਬੱਚੇ ਜਾ ਰਹੇ ਨੇ ਟਿਊਸ਼ਨ ਤੇ, ਮੈਨੂੰ ਇਹ ਸੀ ਕਿ ਚਲੋ ਦੇਖੋ ਇੱਕ ਵਾਰੀ ਤੁਹਾਨੂੰ ਪੁੱਛ ਕੇ ਦੇਖ ਲੇਨੀ ਆ। ਕਿਉਂਕਿ ਤੁਹਾਡੇ ਬੱਚੇ ਤੇ ਜਾ ਰਹੇ ਨੇ ਨਾ ਫਿਰ ਕਿਸੇ ਨਵੇਂ
ਦੀ ਨਾ ਹਾਂਜੀ, ਸਾਡੇ ਨਾਂ ਰੀਲੇਅ ਟ੍ਰਿੰਪਸ ਵਾਲੇ ਬੱਚੇ ਜਾ ਰਹੇ ਨੇ, ਜੋ ਸਾਡੇ ਬੱਚੇ ਤੇ ਛੋਟੇ ਹੀ ਨੇ, ਜਿੱਦਾ ਸੈਕਿੰਡ ਕਲਾਸ ਦੇ ਬੱਚੇ ਬੱਚੇ ਨੇ ਉਹ ਉਹਨਾਂ ਨੂੰ ਫਿਰ ਨਾ ਕਿ ਆਪ ਪੜ੍ਹਾ ਲੈਨੇ ਆ, ਹਾਂਜੀ ਪਹਿਲੇ ਜ਼ਰੂਰ ਭੇਜਦੇ ਸੀਗੇ, ਪਰ ਉਹ ਬੱਚਿਆਂ ਨੂੰ ਨਾ ਸਮਝ ਨਹੀਂ ਆਂਦਾ। ਉਹ ਕਹਿੰਦੇ ਨੇ ਅਸੀ ਪਹਿਲੇ ਸ ਸਕੂਲੋਂ ਪੜ੍ਹ ਕੇ ਆਈਏ, ਉਹ ਥੋੜ੍ਹਾ ਨਾ ਟਾਈਮ ਦਾ ਇਸ਼ੂ ਹੋ ਰਿਹਾ ਸੀ। ਸਟੱਡੀ ਤੇ ਬਹੁਤ ਅੱਛੀ ਸੀ, ਪਰ ਨਾ ਟਾਈਮ ਦਾ ਬਹੁਤ ਜ਼ਿਆਦਾ ਇਸ਼ੂ ਹੋ ਰਿਹਾ ਸੀ, ਫਿਰ ਦੇਖ ਖੋ ਅਸੀਂ ਬੱਚਿਆਂ ਨਾਲ ਬਿਲਕੁਲ ਵੀ ਨਹੀ ਕਰ ਪਾਉਂਦੇ ਹਨਾ, ਉਹ ਇੰਨੇ ਛੋਟੇ ਬੱਚਿਆਂ ਉਹਨਾਂ ਨੇ ਆਪਣੇ ਹੀ ਆ ਅਕੋਡਿੰਗ ਕਰਨਾ ਹੈ, ਇੰਨੇ ਚ ਹੀ ਬੱਚੇ ਜੇ ਸਟਰ੍ਰੈਸ ਲੈ ਲੈਣਗੇ ਤੇ ਫ਼ਿਰ ਕਿੱਥੇ ਜਾਵਾਗੇ, ਫਿਰ ਘਰ ਵਾਲੇ ਵੀ ਬੋਲਣ ਲੱਗ ਗੇ ਕੋਈ ਲੋੜ ਨੀ ਹੈਗੀ, ਇਹਨਾਂ ਤੇ ਬੱਚਾ ਖੁਦ ਵੀ ਕਰ ਲੈਂਦਾ। ਪਰ ਸਾਨੂੰ ਲੱਗਦਾ ਐ ਨਾ ਦੇਖੋ ਬੇਸ ਅਗਰ ਕਮ ਜ਼ੋਰ ਹੋ ਗਿਆ ਤੇ ਫੇਰ ਅੱਗੇ ਤਾਂ ਦਿੱਕਤ ਈ ਦਿੱਕਤ ਆਏਗੀ ਨਾ ਫੇਰ ਜਿੰਨੀਆਂ ਮਰਜ਼ੀ ਜੀ ਟਿਊਸ਼ਨਾਂ ਕਰ ਲਓ।
ਚਲੋ ਤੁਸੀਂ ਫੇਰ ਇਸ ਤਰ੍ਹਾਂ ਹੁਣ ਕਰਨਾ ਨਾ ਕਿ ਇਸ ਤਰ੍ਹਾਂ ਕਰਨਾ ਨਾ ਤੁਸੀਂ ਕਿ ਅੱਜ ਜਿਸ ਟੈਮ ਜਾਓਗੇ ਅਗਰ ਤੁਆਡੇ ਤੋ ਥੋੜਾ ਚੱਕਰ ਲੱਗਦਾ ਉਧਰਲੇ ਪਾਸੇ ਤੇ ਤੁਸੀਂ, ਮੈਨੂੰ ਨਾ ਓਨਾਂ ਦਾ ਨੰਬਰ ਲੈਆ ਦੇਣਾ। ਤੇ ਮੈਂ ਖੁਦ ਏਕ ਵਾਰੀ ਗੱਲ ਕਰਕੇ ਹਾਂ ਤੇ ਫੇਰ ਮੈਂ ਹਨਾ ਮੈਂ ਏਕ ਵਾਰੀ ਖੁਦ ਗੱਲ ਕਰਕੇ ਦੇਖ ਲੇਨੀ ਆ। ਏਕ ਵਾਰੀ ਟਾਈਮਿੰਗ ਵਗੈਰਾ ਦਾ ਪਤਾ ਲੱਗ ਜਾਏਗਾ। ਕੀ ਚਾਰ ਵਜੇ ਵਿੱਚ ਮਤਲਬ ਓਨਾਂ ਦੇ ਕੋਈ ਸੀਟਸ ਵਗੈਰਾ ਹੈ ਖਾਲੀ ਤਾਂ ਹੀ ਨਾ। ਤੇ ਇਸ ਲਈ ਤੁਸੀਂ ਮੈਨੂੰ ਏਕ ਵਾਰੀ ਓਨਾ ਦਾ ਨੰਬਰ ਬਰ ਵਗੈਰਾ ਲਿਆ ਦੇ ਨਾ ਤੇ ਮੈਂ ਗੱਲ ਕਰਲਾ ਗੀ ਓਨਾਂ ਨਾਲ ਨਾਲੇ ਪਤਾ ਵੀ ਲੱਗ ਜਾਏਗਾ ਨਾ ਏਕ ਵਾਰੀ ਗੱਲ ਕਰਕੇ ਕਲੀਅਰ ਹੋ ਜੇਗਾ। ਕਿਉਂਕ ਇਸ ਤਰ੍ਹਾਂ ਮਤਲਬ ਓ ਕਿਸ ਤਰਾਂ ਪੜ੍ਹਾਨਗੇ, ਕੇੜੇ ਸਬਜੈਕਟ ਪੜ੍ਹਾਨਗੇ। ਤੇ ਇਸ ਲਈ ਤੁਸੀਂ ਮੈਨੂੰ ਉਨਾ ਦਾ ਇੱਕ ਵਾਰੀ ਨੰਬਰ ਲੈਆ ਦੇਣਾ।